ਹੈਲੋ ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ
ਵਧੀਆ ਤੁਸੀਂ ਦੱਸੋ
ਮੈਂ ਵੀ ਵਧੀਆ ਜੀ, ਹੋਰ ਦੱਸੋ ਤੁਹਾਨੂੰ
ਸ਼ੋਪਿੰਗ ਕਰਨੀ ਪਸੰਦ ਆ
ਹਾਂਜੀ, ਬਹੁਤ ਵਧੀਆ ਬਹੁਤ ਜ਼ਿਆਦਾ ਪਸੰਦ, ਮੈਨੂੰ ਜ਼ਿਆਦਾ ਮਤਲਬ ਕਿ ਉਹ ਚੀਜ਼ਾਂ ਲੈ ਲੈਣੀਆਂ ਪਸੰਦ ਕਰਦੀਆਂ, ਜਿਹਨਾਂ ਨੂੰ ਮੈਨੂੰ ਜਿੰਨਾਂ ਨੂੰ ਜਰੂਰਤ ਹੋਵੇ, ਜਿੰਨਾਂ ਦੀ ਮਤਲਬ ਬੇਫਾਲਤੂ ਚੀਜ਼ਾਂ
ਉਹ ਤਾਂ ਸਾਰੇ ਜ਼ਰੂਰਤ ਵਾਲੀਆਂ ਹੀ ਕਰਦੇ ਆ, ਮਤਲਬ ਜ਼ਿਆਦਾ ਚੀਜ਼ ਕਿਹੜੀ ਪਸੰਦ ਜਿਹੜੀ ਤੁਸੀਂ ਕਹਿੰਦੇ, ਮੈਂ ਇਹ ਤਾਂ ਲੈਣੀ ਹੀ ਲੈਣੀ ਆ ਜੋ ਮਰਜ਼ੀ ਹੋ ਜਾਵੇ
ਜਿੱਦਾਂ ਸਕਿਨ ਕੇਅਰ ਦੀਆਂ ਚੀਜ਼ਾਂ ਮੈਂ ਆਪਣੀ ਸਕਿਨ ਨੂੰ ਮਤਲਬ ਕਿ ਵਧੀਆ ਗਲਾਸੀ ਬ ਦੇਖਦੀ ਹਾਂ, ਮਤਲਬ ਵਧੀਆ ਕਰਦੀ ਸਕਿਨ ਕੇਅਰ ਸਿਰਮ ਵਗੈਰਾ ਯੂਜ ਕਰਦੀ ਹ ਤਾਂ ਕਿ ਸਹੀ ਰਹੇ ਸਕਿਨ
ਅੱਛਾ ਜੀ, ਹਾਂਜੀ ਉਹ ਤਾਂ ਮੈਂ ਵੀ ਕਰਦੀ ਆ ਪਰ ਮੈਨੂੰ ਏਹ ਮੈਂ ਸਿਰਫ ਸਵੇਰ ਟਾਈਮ ਕਰਦੀ ਆ। ਕਈ ਕੁੜੀਆਂ ਰਾਤ ਨੂੰ ਵੀ ਕਰਦੀਆਂ ਨੇ ਕਹਿੰਦੇ ਰਾਤ ਨੂੰ ਵੀ ਜ਼ਰੂਰੀ
ਹਾਂਜੀ, ਰਾਤ ਨੂੰ। ਬਹੁਤ ਜ਼ਰੂਰੀ ਹੁੰਦੀ ਹੈ, ਉਹਦੇ ਨਾਲ ਪਤਾ ਕੀ ਹੁੰਦਾ ਹੈ ਰਾਤ ਨੂੰ ਜਿੱਦਾਂ ਅਸੀਂ ਸੋਣਾ ਹੁੰਦਾ ਨਾ, ਤਾਂ ਸਾਡੇ ਡਸਟ ਨਹੀਂ ਪੈਂਦੀ ਹੈਗੀ, ਮੂੰਹ ਦੇ ਉੱਤੇ ਰਾਤ ਨੂੰ ਸੌਣ ਲੱਗੇ ਆਪਾਂ ਜੇ ਕਰਦੇ ਹਾਂ ਸਿਰਮ, ਮੂੰਹ ਧੋ ਕੇ ਸਿਰਮ ਦਾ ਯੂਜ਼ ਕਰਦੇ ਹਾਂ। ਤਾਂ ਉਹ ਸਾਡੇ ਲਈ ਬਹੁਤ ਜ਼ਿਆਦਾ ਵਧੀਆ। ਵਧੀਆ ਹੁੰਦਾ ਆ, ਸਾਡਾ ਮੂੰਹ ਉਹਦੇ ਨਾਲ ਜ਼ਿਆਦਾ ਵਧੀਆ, ਗਲੋ ਕਰਦਾ। ਦੱਸ ਸਵੇਰ ਦੇ।
ਅੱਛਾ ਜੀ ਤੁਸੀਂ ਜਦੋਂ ਸਵੇਰੇ ਕਰਦੇ ਐ ਤਾਂ ਕੀ-ਕੀ ਇਸਤੇਮਾਲ ਕਰਦੇ ਆ, ਪਹਿਲਾਂ ਸਟੈਪ ਦੱਸੂਗੇ ਮੈਨੂੰ।
ਹਾਂਜੀ ਸਭ ਤੋਂ ਪਹਿਲਾਂ ਤਾਂ ਅ ਫੇਸ ਵਾਸ਼ ਸਭ ਤੋਂ ਪਹਿਲਾ ਸਟੈਪ ਹੁੰਦਾ, ਦੂਜਾ ਸੀਰਮ ਤੀਜਾ ਮੋਸਚਰਾਈਜ਼ਰ ਤੇ ਚੌਥੀ ਸਨਸਕ੍ਰੀਮ ਜੇ ਬਾਹਰ ਜਾਣਾ, ਹਾਂਜੀ
ਨਹੀਂ ਮੈਂ ਸੁਣਿਆ ਵੀ ਸਨਸਕ੍ਰਰੀਨ ਜ਼ਰੂਰੀ ਨਹੀਂ ਹੁੰਦਾ ਵੀ ਬਾਹਰ ਜਾਣ ਲੱਗੇ ਹੀ ਲਾਈ ਦੀ ਆ
ਹਾਂਜੀ ਉਹ, ਉਹ, ਉਹ ਵੀ ਆ ਕਿਉ ਕਿ ਆਪਣੇ ਕਿਉਂਕਿ ਮੂੰਹ ਤੇ ਵੀ ਲਾਈਟ ਆਪਣੇ ਬਹੁਤ ਤਰ੍ਹਾਂ ਦੀ ਜਿੱਦਾਂ ਘਰ ਦੀ ਲਾਈਟ, ਮੋਬਾਇਲ ਦੀ ਲਾਈਟ ਉਹਦੇ ਨਾਲ ਸਾਡੀ ਸਕਿੰਨ ਡੈਡ ਹੋਣ ਤੋਂ ਬਚਦੀ ਹੈ
ਹਮ ਘਰੇ ਵੀ ਲਾਉਣੀ ਹੀ ਚਾਹੀਦੀ ਹੈ ਹਾਂ ਤੁਸੀਂ ਇਕੱਲਾ ਇਹ ਨੀ ਜ਼ਰੂਰੀ ਹੁੰਦਾ ਕਹਿੰਦੇ ਹਫ਼ਤੇ ਚ ਇੱਕ ਸਕਰੱਬ ਵੀ ਕਰਨੀ ਚਾਹੀਦੀ ਕਿ ਤੁਸੀਂ ਸਕਰੱਬ ਕਰਦੇ ਆ
ਹਾਂਜੀ, ਤੁਸੀਂ ਮੈਨੂੰ ਸਵੇਰ ਦੀ ਪੁੱਛੀ ਆ ਹਫ਼ਤੇ ਦੇ ਵਿੱਚ, ਹਫ਼ਤਾਵਾਰੀ 'ਚ ਇੱਕ ਵਾਰ ਸਕਰੱਬ ਕਰਨਾ ਮਤਲਬ ਐਤਵਾਰ ਦਾ ਕੋਈ ਇੱਕ ਦਿਨ ਰੱਖ ਕੇ ਕਰਨਾ, ਚਾਹੀਦਾ ਆ। ਸਕਰੱਬ ਅਸੀਂ ਕੋਈ ਦੁਕਾਨ ਤੋਂ ਲੈ ਕੇ ਤਾਂ ਘਰੋਂ ਵੱਧੀਆ ਜਿੱਦਾਂ ਹਲਦੀ ਕੌਫੀ਼, ਦਹੀਂ, ਬੇਸਣ ਨੂੰ ਮਿਲਾ ਕੇ ਜੇ ਕਰੀਏ। ਤੇ ਸਾਡੀ ਸਕਿਨ ਜ਼ਿਆਦਾ ਨਿਖਰ ਕੇ ਆਉਂਦੀ ਆ। ਕਿਉਂਕਿ ਉਹ ਘਰ ਦੀਆਂ ਜੜੀ ਬੂਟੀਆਂ ਹੁੰਦੀਆਂ ਨੇ।
ਪਰ ਕਰਾਬੇ ਚ ਤਾਂ ਉਹ ਮੈਂ ਦੇਖਿਆ ਨਿੱਕੇ ਨਿੱਕੇ ਜੇ ਹੁੰਦੇ ਨਾ ਉਹਦੇ ਨਾਲ। ਹਾਂ ਉਹਨਾਂ ਆਪਣੇ ਜਿਹੜੇ ਕਹਿੰਦੇ ਡੈਡ ਸਕਿਨ ਹੁੰਦੀ ਆ ਉਹ ਸਹੀ ਹੁੰ
ਹਾਂਜੀ ਉਹ ਵੀ ਵੱਧ ਵੱਧੀਆ ਹੁੰਦੀ ਆ ਪਰ ਉਹ ਵੀ ਵੱਧੀਆ ਹੁੰਦੇ ਕਈ ਫਾਇਦੇ ਹਰ-ਹਰ ਚੀਜ਼ ਦੇ ਅਲੱਗ-ਅਲੱਗ ਫਾਇਦੇ ਹੁੰਦੇ।
ਹੂੰ ਅੱਛਾ ਤੁਸੀਂ ਜ਼ਿਆਦਾ ਘਰ ਦੀਆਂ ਚੀਜ਼ਾਂ ਨੂੰ ਪਰ ਮੈਨੂੰ ਲੱਗਦਾ ਵੀ। ਮੈਨੂੰ ਲੱਗਦਾ ਵੀ ਸਕ੍ਰੱਬ ਜ਼ਿਆਦਾ ਵੱਧੀਆ ਜਿਹੜੀ ਆਪਾਂ ਬਾਹਰੋਂ ਲੈਂਣੇ ਕਿਉਂਕਿ
ਉਹ ਜ਼ਿਆਦਾ ਵੱਧੀਆ ਇਸ ਕਰਕੇ ਹੈ ਨਾ ਕਿਉਂਕਿ ਉਹਨਾਂ ਨੂੰ ਆਪਾਂ ਨੂੰ ਅਹ ਹੁੰ ਉਣਾ ਤੇ ਮਸ਼ਹੂਰੀਆਂ ਦਿਖਾਉਂਦੇ ਆ। ਆਪਾਂ ਉਹਨਾਂ ਦੀਆਂ ਗੱਲਾਂ ਵਿੱਚ ਫਸਦੇ ਪਰ ਉਹ ਵੀ ਤਾਂ ਘਰੋਂ ਹੀ ਬਣਦੀਆਂ ਆਯੁਰਵੇਦਿਕ ਚੀਜ਼ਾਂ ਨਹੀਂ ਬਣਦੀਆਂ ਉਹਨਾਂ ਦੇ ਉੱਤੇ ਲਿਖਿਆ ਹੁੰਦਾ ਸਭ ਕੁਛ।
ਹਾਂ ਪਰ ਚਲੋ ਹਾਂ ਵੱਧੀਆ ਗੱਲ ਆ ਮੈਂ ਮੰਨਦੀ ਅ ਵੀ ਘਰੇ ਬਣਾਉਣ ਵਾਲੀਆਂ ਚੀਜ਼ਾਂ ਜ਼ਿਆਦਾ ਵਧੀਆ ਹੁੰਦੀਆਂ ਪਰ ਇੱਕ ਹੁੰਦਾ ਨਾ ਸਾਡੇ ਵਰਗੇ ਬੰਦਾ ਘੋਲ ਕਰ ਜਾਂਦਾ ਇਹ ਚੀਜ਼ਾਂ ਬਣਾਉਣ ਲਗਾਉਣ ਚ ਵੀ ਸਕ੍ਰੱਬ ਹੁੰਦੀ ਆ ਵੱਧੀਆ ਹੁੰਦੀ ਆ ਹਨਾ। । ਹਾਂ ਆਪੋ ਆਪਣੀ ਸੋਚ ਹੁੰਦੀ ਅ।
ਜਿੱਦਾਂ ਸਾਨੂੰ ਕਿ ਜਿੱਦਾਂ ਕਿਸੇ ਨੂੰ ਸਹੀ ਲੱਗਦਾ ਉਹਨੇ ਉਦਾਂ ਹੀ ਕਰਨਾ।
ਹਾਂਜੀ ਇਹ ਤਾਂ ਹੈ, ਹੋਰ ਦੱਸੋ ਰੋਟੀ ਖਾ ਲਈ।
ਨਹੀਂ ਰੋਟੀ ਹਜੇ ਖਾਣੀ, ਸਵੇਰੇ-ਸਵੇਰੇ ਜਿੱਦਾਂ ਸਾਨੂੰ ਕਹਿੰਦੇ ਆ ਨਾ ਵੀ ਜਿਹੜਾ ਖਾਣਾ ਪੀਣਾ ਅ ਨਾ ਮਤਲਬ ਸਵੇਰੇ-ਸਵੇਰੇ ਸਾਨੂੰ ਸਭ ਤੋਂ ਪਹਿਲਾਂ ਉੱਠ ਕੇ ਪਹਿਲਾਂ ਗਰਮ ਪਾਣੀ ਪੀਣਾ ਚਾਹੀਦਾ ਉਹ ਨਾਲ ਸਾਡੀ ਸਾਡੀ ਬੋਡੀ ਹੇ ਨਾ ਹਾਈ ਬੋਡੀ ਹਾਈਡਰੇਟ ਹੋ ਜਾਂਦਾ ਸਾਡਾ ਸਰੀਰ ਤੇ ਸਾਡਾ ਸਰੀਰ ਐਕਟਿਵ ਰਹਿੰਦਾ, ਜੇ ਅਸੀਂ ਯੋਗਾ ਕਰੀਏ ਯੋਗੇ ਕਰਨ ਤੋਂ ਬਾਅਦ ਰੋਟੀ ਖਾਈਏ।
ਅੱਛਾ ਤੁਸੀਂ ਮੈਨੂੰ ਆਪਣੀ ਰੋਜ਼ ਦੀ ਰੂਟੀਨ ਬਾਰੇ ਦੱਸ ਸੱਕਦੇ ਹੋ, ਕਿਵੇਂ ਕਰਦੇ ਹੋ ਮੈਨੂੰ ਸੁਣ ਕੇ ਲੱਗਦਾ ਕਿ ਤੁਸੀਂ, ਬਹੁਤ ਵਧੀਆ ਰੋਟੀਨ ਬਣਾਉਂਦੇ ਆ
ਹਾਂਜੀ, ਜਿੱਦਾਂ ਮੈਂ ਸਵੇਰੇ ਉੱਠਦੀ ਹਾਂ, ਪਹਿਲਾਂ ਜਿੱਦਾਂ ਮੈਂ, ਪਹਿਲਾਂ ਰਾਤੀ ਸੋਣਾ ਆ, ਮੈਂ ਮੂੰਹ ਤੇ ਆਪਣੀ ਮਾਲਿਸ਼ ਵਗੈਰਾ, ਮਤਲਬ ਵਧੀਆ ਤਰੀਕੇ ਨਾਲ ਕਰਕੇ, ਨਾਰੀਅਲ ਦਾ ਤੇਲ ਲਗਾ ਕੇ ਸੋਣਾ ਜਿਵੇ, ਘਰ ਦੀਆਂ
ਤੁਸੀਂ ਨਾਰੀਅਲ ਦਾ ਤੇਲ, ਲਗਾਉਂਦੇ ਮੂੰਹ ਤੇ
ਹਾਂਜੀ
ਅੱਛਾ, ਜੀ
ਉਹਦੇ ਨਾਲ ਜਿੱ ਤਾਂ ਉਹਨਾਂ ਲਈ ਬੈਸਟ ਆ ਇਹ ਉਹਨਾਂ ਲਈ ਵਧੀਆ ਆ ਇਹ ਜਿਨਾਂ ਦੀ ਸਕਿਨ ਡਰਾਏ ਆ ਜਿਹਨਾਂ ਦੀ ਸਕਿਲ ਓਇਲੀ ਉਹਨਾਂ ਲਈ ਨਹੀਂ ਵੱਧੀਆ ਹੈਗਾ, ਕਿਉਂਕਿ ਉਹ ਓਇਲ ਜ਼ਿਆਦਾ ਉਹ-ਉਹ ਕਰਨਾ ਸ਼ੁਰੂ ਕਰਦੇ ਦਯਾ, ਜਿਹਨਾਂ ਦੀ ਡਰਾਈ ਉਹਨਾਂ ਦੇ ਤਾਂ ਵੈਸੇ ਹੀ ਓਇਲ ਨਹੀਂ ਬਣਦਾ ਨਾ। ਓਰਸ ਕਰ ਰਹੀਏ, ਕਿਉਂਕਿ ਗਰਮੀਆਂ ਦੇ ਵਿੱਚ ਨਾ ਸਕਿਨ ਜ਼ਿਆਦਾ ਅਹ ਅ ਸਾਡੀ ਤੇਲ ਵਾਲੀ ਹੁੰਦੀ ਏ। ਤੇ ਸਰਦੀਆਂ ਦੇ ਵਿੱਚ ਜਿਹਨਾਂ ਦੀ ਤੇਲ ਆਲੀ ਹੁੰਦੀ ਉਹਨਾਂ ਦੀ ਫਿਰ ਡਰਾਈ ਮਤਲਬ ਕਿ ਸੁੱਕੀ ਪੈ ਜਾਂਦੀ ਹੈ ਇਸ ਕਰਕੇ।
ਜੀ, ਹੋਰ ਅੱਗੇ ਦੱਸੋ ਕੀ ਕਰਦੇ ਹੁਣੇ?
ਤੇ ਮੈਂ ਫਿਰ ਸਵੇਰੇ ਉੱਠਣਾ ਆ ਮੈਂ ਫਿਰ ਉਸ ਤੋਂ ਬਾਅਦ ਮੈਂ ਮੂੰਹ ਉਹਨੂੰ ਕਿਆ ਕਹਿੰਦੇ ਹੁੰਦੇ ਪਹਿਲਾਂ ਮੂੰਹ ਧੋ ਕੇ ਆਪਣਾ ਪਾਣੀ ਦਾ ਗਿਲਾਸ ਪੀਣਾ। ਤੇ ਪਾਣੀ ਦੇ ਗਲਾਸ ਵਿੱਚ ਜੇ ਤੁਸੀਂ ਗਰਮ ਪੀਓਗੇ ਸਭ ਤੋਂ ਵੱਧੀਆ ਔਰ ਜੇ ਤੁਹਾਡੇ
ਪਰ ਜ਼ਿਆਦਾ ਗਰਮ ਜਿਆਦਾ ਗਰਮ ਵੀ ਨਾ ਹੋਵੇ ਹਨਾ ਥੋੜਾ ਗੁਨਗੁਣਾ। ਹਮ
ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਜੇ ਤੁਸੀਂ ਰਾਤ ਨੂੰ ਲੌਂਗ ਜਾਂ ਲੌਂਗ, ਜਵੈਨ, ਸੌਂਫ, ਪਾ ਕੇ ਪੀਣੇ ਹਾਂ ਤਾਂ ਤੁਹਾਡੇ, ਸਰੀਰ ਦੀ ਜਿਹੜੀ ਚਰਬੀ ਸਾਰੀ ਘੱਟਦੀ ਆ ਉਹ ਮਤਲਬ ਤੁਸੀਂ, ਮਤਲਬ ਕਿ ਜੇ ਹੈਲਦੀ ਵੀ ਰਹਿਨਾ ਚਾਹਨੇ ਹੋ, ਮ ਤੇ ਹੋਨ ਤੋਂ ਵੀ ਬਚਨਾ ਚਾਹਨੇ, ਤਾਂ ਉਹਦੇ ਨਾਲ ਤੁਹਾਡੀ ਸਕਿੰਨ ਪੂਰੀ ਅਹ ਤੁਹਾਡੀ ਚਰਬੀ ਘੱਟ ਜਾਨੀ, ਸ਼ਰੀਰ ਦੀ ਤੇ ਤੁਸੀਂ ਹੈਲਦੀ ਰਹਿਨਾ, ਤੇ ਯੋਗੇ ਨਾਲ ਤੁਸੀਂ ਸਾਰਾ ਦਿਨ ਐਕਟਿਵ ਰਹਿਨੇ ਆ, ਤੇ ਤੁਹਾਡੀਆਂ ਸਾਰੀਆਂ ਜੇਹੜੀਆਂ ਦਵਾਈਆਂ, ਛੁੱਟ ਜਾਂਨੀਆਂ ਯੋਗਾ ਕਰਨ ਨਾ
ਅੱਛਾ ਫੇਰ, ਤੁਸੀਂ ਪਾਨੀ ਪੀਨ ਤੋਂ ਬਾਅਦ, ਯੋਗਾ ਕਰਦੇ ਹੁੰਨੇ ਆ
ਹਾਂਜੀ, ਯੋਗਾ ਕਰਦੇ, ਕਿਸੇ ਵੇਲੇ ਮੇਰੇ ਕੋਲ ਮਿਸ ਹੋ ਜਾਂਦਾ ਜਿੱਦਾਂ ਪਰ ਮੈਂ, ਕੋਸ਼ਿਸ਼ ਕਰਦੀ ਕਿ ਮੈਂ ਰੋਜ਼ ਜ਼ਿਆਦਾ ਨੀ, ਓਦਾਂ ਤੀਹ ਮਿੰਟ ਕਰਨਾ ਚਾਹੀਦਾ, ਜ਼ਿਆਦਾ ਨੀ ਦਸ ਵੀਹ ਮਿੰਟ ਕਰਾ
ਅੱਛਾ ਜੀ
ਹਾਂਜੀ, ਉਸ ਤੋਂ ਬਾਅਦ ਫਿਰ ਅਪਨਾ, ਰੋਟੀ ਪਾਣੀ ਨਹਾਣਾ ਆ ਫਿਰ, ਯੋਗਾ ਕਰਨ ਤੋਂ ਬਾਅਦ, ਥੋੜੀ ਦੇਰ ਸਾਨੂੰ ਕੋਈ ਕੰਮ ਕਰਨਾ ਚਾਹੀਦਾ। ਜੇ ਅਸੀਂ ਇੱਕ ਦਿਨ ਨਾਨ ਜਾਵਾਂਗੇ ਸਾਡਾ ਸ਼ਰੀਰ ਢੈਲਾ ਪੈ ਜਾਂਦਾ, ਉਹਦੇ ਨਾਲ ਕੀ ਹੁੰਦਾ, ਇੱਕ ਦਮ ਅਸੀਂ ਜੇ ਨਾਵਾਂਗੇ ਫੇਰ ਉਹ ਸਹੀ ਨੀ ਰਹਿੰਦਾ, ਥੋੜ੍ਹੀ ਦੇਰ ਬੈਠਨਾ ਏ ਅਪਨੇ ਘਰਦਿਆਂ ਦੇ ਕੋਲ, ਫਿਰ ਨਾਨ ਜਾਨਾ ਆ ਫੇਰ ਥੋੜਾ ਜਿਹਾ, ਪਾਠ ਪੂਜਾ ਕਰਕੇ ਮਾੜਾ ਮੋਟਾ, ਕਿਉਂਕਿ, ਮੈਂ ਜਿਆਦਾ ਰਾਤ ਨੂੰ, ਹੀ ਪਾਠ ਕਰਦੀ ਸਵੇਰੇ ਫਿਰ, ਉਸ ਤੋਂ ਬਾਅਦ ਅਪਨਾ ਰੋਟੀ ਪਾਨੀ ਖਾ ਕੇ, ਫੇਰ ਰੋਟੀਨ ਦੇ ਕੰਮ ਕਰਨਾ ਆ ਅਪਨਾ ਕੰਮ
ਚਲੋ, ਸਵੇਰ ਦੀ ਰੋਟੀਨ ਤਾਂ ਤਹਾਡੀ ਮੈਂ ਤਾਂ ਖੁਦ, ਕਿੰਨੇ ਕੁ ਵਜੇ ਉੱਠ ਜਾਂਨੇ ਆ ਤੁਸੀਂ?
ਹਾਂਜੀ ਹਾਂਜੀ
ਮੈਂ ਕਿਹਾ, ਕਿੰਨੇ ਕੁ ਵਜੇ ਉੱਠ ਜਾਨੇ ਆ?
ਮੈਂ ਜਿੱਦਾਂ ਹੁਨ ਤਾਂ ਛੁੱਟੀਆਂ ਪਈਆਂ ਸਕੂਲਾਂ ਚ, ਹੁਣ ਤਾਂ ਥੋੜਾ ਲੇਟ ਹੀ ਉਠ ਹੁੰਦਾ, ਅਦਰਵਾਈਜ਼ ਮੈਂ ਆਪਣੇ ਨਾ ਪ ਪਾਪਾ ਨਾਲ ਕੰਮ ਕਰਦੀ ਆ, ਮੇਰੇ ਪਾਪਾ ਨੂੰ ਵੀ ਅਹ ਅਟੈਕ, ਹੈ ਨਾ ਤਾਂ ਕਰਕੇ ਫੇਰ ਉਹਨਾ ਨਾਲ ਮੈਂ ਕੰਮ ਤੇ ਜਾਨੀ, ਫੇਰੀ ਦਾ ਕੰਮ ਕਰਦੀ ਹਾਂ, ਉਦੋਂ ਮੈਂ ਸੱਤ ਵਜੇ ਉੱਠਦੀ ਹਾਂ ਹੁਨ ਮੈਨੂੰ ਥੋੜਾ ਜਿਹਾ ਲੇਟ ਹੋ ਜਾਂਦਾ
ਅੱਛਾ ਜੀ
ਹਾਂਜੀ ਹੋਰ ਤੁਸੀਂ ਦਸੋ? ਤੁਸੀਂ ਕੀ ਕਰਦੇ ਹੁੰਦੇ?
ਮੇਰੀ ਵੀ ਛੁੱਟੀਆਂ ਕਰਕੇ ਥੋੜੀ ਸਵੇਰ ਦੀ ਰੁਟੀਨ ਖਰਾਬ ਹੋਈ ਆ, ਇਹ ਮੇਰੀ ਇਹ ਪ੍ਰੋਬਲਮ ਆ ਕਿ ਮੈਂ ਛੇਤੀ ਨੀ ਉੱਠ ਪਾਂਦੀ ਮੈਂ ਰੋਜ਼ ਕੋਸ਼ਿਸ਼ ਕਰਦੀ ਕਿ ਮੈਂ ਛੇਤੀ ਉਠਾ ਪਰ ਛੇਤੀ ਉੱਠ ਨੀ ਪਾਂਦੀ ਮੈ
ਉਹ ਛੇਤੀ ਅਸੀਂ ਏਸੀ ਨਹੀਂ ਉੱਠ ਪੈਂਦੇ ਕਿਉਂਕਿ ਅਸੀਂ ਰਾਤ ਨੂੰ ਹੀ ਲੇਟ ਸੋਨੇ ਆ
ਸਹੀ ਗੱਲ ਆ, ਰਾਤੀ ਵੀ ਨਹੀਂ ਨੀਂਦ ਆਂਦੀ ਟੈਮ ਤੇ ਮੈਂ ਤਾਂ ਇਹ ਸੋਚਦੀ ਹੁੰਦੀ ਵੀ ਚਲ ਜਦੋਂ ਜਾਣਾ ਆ ਆਪਾਂ ਹੁਣ ਮੈਂ ਵੀ ਪੜ੍ਹਦੀ ਹਾਂ, ਹੇਨਾ ਵੀ ਜਾਣਾ ਹੁੰਦਾ ਫੇਰ ਉਦੋਂ ਵੀ ਤਾਂ ਉ ਉੱਠਦੇ ਈ ਆ ਹੁਣ ਹ, ਹੁਣ ਕਿਉਂ ਨੀ ਉੱਠ ਸਕਦੇ, ਕਿਉਂਕਿ, ਸਾਡੇ ਕੋਲੋ ਹੁਣ ਕੋਈ, ਕਾਰਨ ਹੀ ਨੀ ਹੈਗਾ
ਹਾਂਜੀ, ਇਹ ਬਹੁ ਇਹ, ਬਹੁਤ ਜ਼ਿਆਦਾ ਚੀਜ਼ਾਂ ਇਹ ਕਰਦੀਆਂ, ਹੈਗੀਆਂ
ਹਾਂਜੀ, ਹਾ ਤੇ ਫੇਰ ਮੈਂ ਵੀ ੳਠ ਤੇ ਮੈਨੂੰ ਇਹ ਹੁੰਦਾ ਵੀ, ਮੈਂ ਪਹਿਲਾ ਕੰਮ ਤਾਂ ਏਹੀ ਕਰਦੀ ਬੁਰਸ਼ ਕਰ ਲਿਆ, ਹੇਨਾ ਨਾ ਕੇ ਧੋ ਲਿਆ ਮੈਂ ਕੋਸ਼ਿਸ਼ ਕਰਦੀ ਵੀ ਮੈਂ ਐਕਸਸਾਈਜ਼ ਕਰਾਂ, ਪਰ ਉਹਦਾ ਮੇਰੇ ਤੋਂ ਟਾਈਮ ਹੀ ਨੀ ਨਿਕਲਦਾ, ਕਿਉਂਕਿ ਮੈਂ ਲੇਟ
ਉ, ਨਾ ਅਪਨੇ ਆਪ ਨੂੰ ਮਤਲਬ ਕਿ ਥੋੜ੍ਹਾ ਉਹ ਮਹਿਸੂਸ ਕਰਾਣਾ ਪੈਣਾ ਆਪਣੇ ਆਪ ਨੂੰ ਥੋੜਾ ਜਿੱਦਾਂ ਬੰਦਾ, ਆਪਣੇ ਆਪ ਨੂੰ ਘੂਰਦਾ ਨਾ ਜਿੱਦਾਂ ਮੇਰੇ ਕੋਲ ਕਿਸੇ ਟਾਈਮ ਨਹੀਂ ਪੜ੍ਹ ਹੁੰਦਾ, ਫੇਰ ਮਤਲਬ ਇੰਗਲਿਸ਼ ਚ ਉਹਨੂੰ ਗੀਲਟ ਕਹਿ ਦਿੰਦੇ ਆ ਆਪਾਂ ਪੰਜਾਬੀ ਚ ਆਪ ਅਪਨੇ ਆਪ ਚ ਮਤਲਬ ਖਿਜਨੀ ਖਾਣੀ ਵੀ ਅਸੀਂ ਅਪਨੇ ਆਪ ਲਈ ਟਾਈਮ ਕਿਉਂ ਨਹੀਂ ਕੱਢ ਪਾਂਦੇ ਉਹ ਜਦੋਂ ਤੁਸੀਂ ਹੌਲੀ ਹੌਲੀ ਅਪਨੇ ਅੰਦਰ ਉਹ ਭਰਨਾ ਸ਼ੁਰੂ ਕਰੋਗੇ ਨਾ ਫਿਰ ਤਾਹਨੂੰ ਅਪਣੇ ਆਪ ਹੀ ਉਹ ਚੀਜ਼ਾਂ ਕਰਨਾ ਪੈਣੇ ਆ ਵੀ ਮੈਂ ਐਕਸਰਸਾਈਜ਼ ਕਰਨੀ ਸਵੇਰੇ ਉੱਠ ਕੇ, ਮੈਂ ਯੋਗਾ ਕਰਨਾ ਮੈਂ ਅਪਣੇ ਆਪ ਨੂੰ ਆਪਣੇ ਆਪ ਨੂੰ ਸਮਾਂ ਦੇਣਾ ਉਦੇ ਲਈ ਤੁਹਾਨੂੰ ਰਾਤ ਨੂੰ
ਹਾਂ ਇਹ ਤਾਂ ਹੈ
ਜਦੋਂ ਤੱਕ ਅਸੀਂ ਆਪਣੇ ਮਨ ਵਿੱਚ ਉਹ ਸੋਚਦੇ ਨੀ ਦਿਮਾਗ ਚ ਉਦੋਂ ਤੱਕ ਕੁਛ ਨਹੀਂ ਹੋਣਾ ਜਦੋਂ ਆਪਾਂ ਸੋਚਣਾ ਸ਼ੁਰੂ ਕੀਤਾ ਫਿਰ ਸਾਨੂੰ ਹੌਲੀ ਹੌਲੀ ਉਹ ਚੀਜ਼ਾਂ ਫੀਲ ਮਤਲਬ ਹੋਣੀਆਂ ਸ਼ੁਰੂ ਹੋ ਜਾਣੀਆਂ ਤੁਹਾਨੂੰ ਘਾਟਾ ਮਹਿਸੂਸ ਹੋਣਾ ਆਪਣੇ ਆਪ ਚ ਫਿਰ ਉਸ ਤੋਂ ਬਾਅਦ ਤੁਹਾਨੂੰ ਚੀਜ਼ਾਂ ਦੀ ਯਾਦਸ ਨਹੀਂ
ਹਾਂਜੀ ਮੈਂ ਫਿਰ ਮੇਰਾ ਤਾਂਹੀ ਆ ਵੀ ਨਹਾ ਧੋ ਕੇ ਤੈਨੂੰ ਪਾਠ ਕਰ ਲਿਆ ਹਨਾ ਫਿਰ ਆਪਣਾ ਰੋਟੀ ਰੋਟੀ ਖਾ ਲਈ ਫਿਰ ਕੋਈ ਮਿਲਿਆ ਹੋਵੇ ਕੰਮ ਕਰਨ ਵਾਲਾ ਹੋਵੇ ਉਹ ਗੱਲ ਹ ਕਈ ਵਾਰ ਤਾਂ ਮੈਨੂੰ ਸੋਚੀ ਪੈਂਦੀ ਹਾਂ
ਉਹੀ ਚੀਜ਼ਾਂ ਕਰਕੇ ਪੈਂਦੀ ਨਾ ਸੁਸਤੀ ਆਪਾਂ ਰੋਟੀ ਖਾ ਕੇ ਉਥੇ ਹੀ ਬੈਠ ਜਾਦੇ ਆ ਜੇਕਰ ਅਸੀਂ ਰੋਟੀ ਖਾ ਕੇ ਦਸ ਮਿੰਟ ਸੈਰ ਕਰੀਏ ਤੁਹਾਨੂੰ ਸੁਸਤੀ ਨਹੀਂ ਪੈਣੀ ਕਿਉਂਕਿ ਰੋਟੀ ਖਾਂਦੇ ਆ ਨਾ ਜਦੋਂ ਆਪਾਂ ਨਾ ਜਦੋਂ ਆਪਾਂ ਰੋਟੀ ਖਾਂਦੇ ਆ ਨਾ ਉਸ ਤੋਂ ਜਿੱਦੇ ਆਪਾਂ ਰੋਟੀ ਖਾਂਦੇ ਆ ਤੋਂ ਬਾਅਦ ਸਾਡਾ ਜਿਹੜਾ ਸਰੀਰ ਓਫੈਟ ਦੇ ਵੀ ਕਰਨਾ ਸ਼ੁਰੂ ਕਰ ਦਿੰਦਾ ਆ ਮਤਲਬ ਫੈਚ ਛੱਡਣੀ ਸ਼ੁਰੂ ਕਰ ਦਿੰਦਾ ਮੋਟਾਪਾ ਛੱਡਣਾ ਪਰ ਸਾਨੂੰ ਹੁਣ ਤੋਂ ਬਚਣਾ ਹੁੰਦਾ
ਆਪਾਂ ਇਹ ਗੱਲਾਂ ਤਾਂ ਵੋਟ ਪਾਉਂਦੇ ਵੀ ਇਹਦੇ ਨਾਲ ਇਦਾਂ ਹੁੰਦਾ ਪਰ ਬਹੁਤ ਘੱਟ ਇਹਨਾਂ ਤੇ ਅਮਲ ਕਰ ਪਾਉਦੀ
ਪਰ ਇਹ ਵੀ ਆ ਪਰ ਰੋਟੀ ਖਾਣ ਤੋਂ ਬਾਅਦ ਇਕਦਮ ਐਕਸਰਸਾਈਜ਼ ਵੀ ਨਹੀਂ ਕਰ ਸਕਦੇ ਕਿਉਂਕਿ ਉਹਦਾ ਵੀ ਨੁਕਸਾਨ ਆ ਸਿਰਫ ਦੀ ਸੈਰ ਹੀ ਕਰ ਸਕਦੇ ਰੋਟੀ ਖਾਣ ਤੋਂ ਬਾਅਦ ਉਸ ਤੋਂ ਬਾਅਦ ਹਰੇਕ ਚੀਜ਼ ਕਰਨ ਵਾਸਤੇ ਥੋੜਾ ਸਮਾਂ ਚਾਹੀਦਾ ਹੁੰਦਾ ਉਹ ਸਾਨੂੰ ਆਪ ਨੂੰ ਆਪਣੇ ਓਕੇ ਜੀ ਠੀਕ ਹ ਥੈਂਕ ਯੂ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗੀ
ਤੁਸ ਔ ਲੇਈ